ਹੈਲੋ।
ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ, ਕਿਸ ਤਰ੍ਹਾਂ ਤੁਸੀਂ ਠੀਕ ਹੋ?
ਹਾਂਜੀ ਮੈਂ ਠੀਕ, ਤੁਸੀਂ ਠੀਕ ਹੋ?
ਹਾਂਜੀ ਹਾਂਜੀ, ਮੈਂ ਵੀ ਠੀਕ ਆਂ ਤੁਸੀਂ ਕੀ ਕਰਦੇ ਪਏ ਸੀ?
ਬਸ ਥੋੜਾ ਕੰਮ ਈ ਕਰ ਰਿਆ ਸੀ। ਤੁਸੀਂ ਦੱਸੋ, ਕਿਵੇਂ ਯਾਦ ਕੀਤਾ ਅੱਜ ਕਾਫ਼ੀ ਦਿਨ ਬਾਦ?
ਹਾਂਜੀ ਹਾਂਜੀ, ਬਸ ਮੈਂ ਅ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਕਿ ਤੁਸੀਂ ਅਪਣੇਂ ਬੱਚਿਆਂ ਨੂੰ ਜਦ ਛੁੱਟੀਆਂ ਚੱਲਦੀ ਪਈ ਸੀ ਮੈਂ ਸੁਣਿਆ ਤੁਸੀਂ ਅਪਣੇ ਮੁੰਡੇ ਨੂੰ ਸਵੀਮਿੰਗ ਕਲਾਸ ਲਗਾਈ ਸੀ ਤੇ ਬਸ ਓਹੀ ਮੈਨੂੰ ਮੈਨੂੰ ਪੁੱਛਣਾ ਸੀ ਕਿ ਤੁਸੀਂ ਮਤਲਬ ਕਿਸ ਤਰ੍ਹਾਂ ਟਾਈਮ ਕੱਢਿਆ ਤੁਸੀਂ ਔਨੂੰ ਅਪਣੇ ਸਵੀਮਿੰਗ ਕਲਾਸ ਵਾ ਭੇਜਣ ਲਈ ਮੇਰੇ ਕੋਲ ਤੋ ਟਾਈਮ ਹੀ ਨੀ ਲੱਗਦਾ ਕਿ ਅਪਣੇ ਮੁੰਡੇ ਨੂੰ ਕਿੱਥੇ ਭੇਜਾਂ ਮੈਂ। ਤੇ ਬਸ ਮੈਂ ਓਹੀ ਪੁੱਛਣਾ ਸੀ ਤੁਸੀਂ ਕਿਸ ਤਰ੍ਹਾਂ ਮੈਨੇਜ ਕੀਤਾ ਕਿੱਥੇ ਲਾਇਆ ਤੇ ਫੀਸ ਕਿੰਨੀ ਏ? ਤੋ ਉਹ ਟਾਈਮਿੰਗ ਕੀ ਐ, ਹੋਰ ਕੀ-ਕੀ ਸਿਖਾਦੇ ਨੇ ਸਵੀਮਿੰਗ ਇਚ? ਔਰ ਕਿਤ ਕਿਸ-ਕਿਸ ਚੀਜ ਦੀ ਲੋੜ ਪੈਂਦੀ ਐ, ਕਿ ਮੈਂ ਅਗਰ ਅਪਣੇ ਮੁੰਡੇ ਨੂੰ ਪਾਣੈ ਤੇ ਫੇਰ ਮੈਨੂੰ ਕੀ ਕੀ ਚੀਜ਼ ਦੀ ਲੋੜ ਪਏਗੀ, ਬਸ ਐਹੀ ਪੁੱਛਣਾ ਸੀ ਮੈਂ।
ਮੈਂ ਤੇ ਕੁੱਛ ਜਿਆਦਾ ਨਹੀਂ ਔ ਸ਼ਾਮੀ ਅਪਣਾ ਅ ਛੇ-ਸਾਢੇ ਛੇ ਵਜੇ ਲੈ ਜਾਂਦਾ ਸੀ।
ਜੀ, ਜੀ।
ਤੇ ਉੱਥੇ ਟ੍ਰੇਨਰ ਹੁੰਦੇ ਨੇ ਟ੍ਰੇਨਰ ਸਿਖਾਦੇ ਨੇ ਔਨਾਂ ਨੂੰ ਪਹਿਲਾਂ ਪਹਿਲੇ ਦਿਨ ਤਾਂ ਕੁਛ ਨੀ ਕਰਦੇ ਬਸ ਓਹ ਸਾਈਡ ਤੇ ਬਿਠਾ ਕਰ ਨਾ ਪੈਰ ਚਲਾਣਾ ਸਿਖਾਂਦੇ ਨੇ ਸਿਰਫ। ਬਈ ਪੈਰ ਵਿੱ ਜੇ ਪਾਣੀ ਦਾ ਫਲੋ ਕਿੰਨਾ ਤੁਆਡਾ ਪੈਰ ਚੱਲਣਗੇ ਕਿਸ ਤਰ੍ਹਾਂ ਚੱਲਣਗੇ ਐ ਸਭ ਦਸਦੇ ਨੇ ਤੇ ਅਗਲੇ ਦਿਨ ਓਨਾਂ ਨੇ ਫੇਰ ਕੋਈ ਕੈਪ-ਕੂਪ ਸਵੀਮਿੰਗ ਪੂਲ ਵਗੈਰਾ ਦੇ ਜੇੜੇ ਕਪ ਕਪੜੇ ਹੁੰਦੇ ਨੇ ਓਹ ਮੰਗਵਾਏ ਉਨਾ ਨੇ ਨਾਲ।
ਅੱਛਾ-ਅੱਛਾ, ਅੱਛਾ। ਤੇ ਤੁਹਾਨੂੰ ਇਹ ਮਿਲ ਗਏ ਸੀਂ ਈਜ਼ੀਲੀ ਮਿਲ ਗਏ ਸੀਂ ਏਹ ਸਾਰੇ ਕੱਪ ਏਹ ਸਾਰਾ ਸਮਾਨ।
ਹਾਂ, ਜੇੜੀ ਐ ਹੁੰਦੀ ਏ ਨਾ ਸਪੋਰਟਸ ਵੀਅਰ ਸ਼ੋਪਸ ਹੁੰਦੀਆਂ ਜਿੱਥੇ ਸਪੋਰਟਸ ਦਾ ਸਮਾਨ ਮਿਲਦਾ ਸਾਰਾ।
ਹਾਂਜੀ, ਹਾਂਜੀ।
ਜਿੱਦਰ ਬੈਟ ਵੁੱਡ ਵੀ ਹੁੰਦੀ ਏ, ਬੋਲ-ਬਾਲ ਵੀ ਮਿਲਦੇ ਨੇ ਉਹਨਾਂ ਕੋਲ। ਉਹਨਾਂ ਕੋਲ ਸਾਰਾ ਸਮਾਨ ਮਿਲ ਗਿਆ ਸੀ। ਸੀਵਿੰਗ ਦਾ
ਮਹਿੰਗਾ ਸੀ, ਯਾਂ ਸਸਤਾ ਸੀ, ਕੀ ਠੀਕ-ਠੀਕ ਹੈ?
ਹਰ ਤਰ੍ਹਾਂ ਦੇ ਰੇਟ ਹੈਗੇ ਆ, ਹਰ ਜਿਸ ਤਰ੍ਹਾਂ ਦਾ ਮਰਜ਼ੀ ਤੁਸੀਂ ਲੈ ਲਓ। ਸਸਤੇ ਵੀ ਐ, ਮਹਿੰਗੇ ਵੀ ਐ।
ਅਤੇ ਤੁਸੀਂ ਟਾਈਮ ਕਿਸ ਤਰ੍ਹਾਂ ਕੱਢਿਆ? ਕਿ ਹਾਂ ਵੀ ਤੁਹਾਨੂੰ ਕਿਸੇ ਨੇ ਦੱਸਿਆ ਸੀ, ਕਿ ਸਵੀਮਿੰਗ ਕਲਾਸ ਲਗਾਨੀ ਐ? ਜਾਂ ਆਪਣੀ ਮਨ ਚ' ਵਿੱਚ ਆਇਆ, ਕਿ ਹਾਂ ਮੈ ਸਵੀਮਿੰਗ ਕਲਾਸ ਲਗਾਵਾਂ।
ਬਸ, ਬੱਚੇ ਆਪਣਾ ਬੋਰ ਹੋ ਗਏ, ਘਰ ਬੈਠੇ-ਬੈਠੇ ਇਸ ਕਰਕੇ ਮੈਂ ਕਿਹਾ ਚੱਲ, ਥੋੜਾ ਜਿਹਾ ਇਹਨਾਂ ਨੂੰ ਕੁਝ ਸਿਖਾਾਈ ਦਿੰਦੇ ਆ, ਛੁੱਟੀਆਂ ਵਿੱਚ ਬੈਠੇ ਬੈਠੇ। ਹਾਲਾਂਕਿ, ਮੈਂ ਲੈ ਕੇ ਵੀ ਸਿਰਫ ਇੱਕ ਹਫ਼ਤਾ ਹੀ ਗਿਆ। ਕਿਉਂਕਿ ਹਜੇ ਮੇਰਾ ਬੱਚਾ ਛੋਟਾ ਹੈ ਨਾ!
ਅੱਛਾ-ਅੱਛਾ, ਫੇਿਰ ਤੁਸੀਂ ਲਾਏ ਨੇ ਤਾਂ ਪੂਰ, ਪੂਰੇ ਮਹੀਨੇ ਵਾਸਤੇ ਨਹੀਂ, ਲਏ ਤੁਸੀਂ ਮੈਨੂੰ ਲੱਗਿਆ ਕਿ ਤੁਸੀਂ ਪੂਰੇ ਮਹੀਨੇ ਵੈਸੇ ਲਾਈ ਐ, ਤਾਂ ਇਸ ਕਰਕੇ ਮੈਂ ਫੋਨ ਕੀਤਾ ਸੀ ਕਿ ਮੈਂ ਪੁੱਛਾਂ? ਅੱਛਾ। ਬਸ ਇੱਕ ਹਫ਼ਤੇ, ਇੱਕ ਹਫ਼ਤਾ ਹੀ ਲੈ ਕੇ ਗਏ ਸੀ। ਤੁਸੀ?
ਹਾਂ, ਮੇਰੇ ਹਿਸਾਬ ਨਾਲ ਬੱਚਾ ਘੱਟੋ-ਘੱਟ ਦਸ ਸਾਲ ਦਾ ਹੋਏ ਅਗਰ ਉਹਨੇ ਸਵੀਮਿੰਗ ਸਿੱਖਣੀ ਐ।
ਅੱਛਾ। ਐਸੇ ਤਾਂ ਕੋਈ ਗੱਲ ਨਹੀਂ ਹੁੰਦੀ, ਬੱਚੇ ਤਾਂ ਛੋਟੇ-ਛਟੇ ਫੋਰਨ ਚ' ਬੱਚੇ ਛੋਟੇ-ਛੋਟੇ ਸਿੱਖ ਜਾਂਦੇ ਨੇ।
ਉਹ ਬੱਚੇ ਵੇਖੋ ਹੁੰਦੇ ਨੇ, ਸਾਡੇ ਬੱਚੇ ਕੁਛ ਹੋਰ ਤਰ੍ਹਾਂ ਦੇ ਹੁੰਦੇ ਨੇ। ਉਹ ਸ਼ਰਾਰਤੀ ਹੈਗੇ ਨੇ, ਉਹ ਬਿਲਕੁਲ ਕਈ ਬੋਲਦੇ ਜਿਹੜੀ ਉਹ ਦੀਵਾਰ ਹੁੰਦੀ ਹੈ, ਨਾ?
ਹਾਂਜੀ-ਹਾਂਜੀ, ਹਾਂਜੀ।
ਉਹ ਦੀਵਾਰ ਦੇ ਬਿਲਕੁਲ ਕਿਨਾਰੇ ਜੰਪ ਮਾਰਦੇ ਨੇ, ਮਾਰਨੀ ਦੂਰ ਹੁੰਦੀ ਹੈ ਜੰਪ ਬਹੁਤ ਕਰੋ, ਥੋੜਾ ਬਹੁਤ ਕਰੋ, ਥੋੜਾ ਜਿਹਾ ਬਿਲਕੁਲ ਬਿਲਕੁਲ ਥੋੜ੍ਹਾ ਜਿ ਇਧਰ ਉਧਰ ਹੋਇਆਂ, ਠੋਡੀ ਸਿੱਧਾਂ ਜਿਹੜੀ ਉਹ ਨੀਚੇ ਠੋਡੀ ਹੁੰਦੀ ਸਾਡੀ।
ਹਾਂਜੀ। ਬਿਲਕੁਲ-ਬਿਲਕੁਲ
ਵੱਡਾ ਨੁਕਸਾਨ ਹੋ ਜਾਣਾ, ਇਸ ਤੋਂ ਚੰਗਾ ਤੇ ਨਾ ਹੀ ਲੈ ਕੇ ਜਾਵੇ ਉਹੀ ਜਗ੍ਹਾ ਤੇ ਜ਼ਿਆਦਾ ਵਧੀਆ।
ਬਿਲਕੁਲ ਬੱਚਿਆਂ ਦੇ ਹਰ ਕਿਤੇ ਜਾ ਕੇ ਇਸ ਤਰ੍ਹਾਂ ਹੀ ਕੰਮ ਕਰਨਾ ਹੁੰਦਾ, ਜਿੱਥੇ ਮਰਜ਼ੀ ਲੈ ਜਾਓ। ਉਹ ਨੇ ਆਪਣੇ ਕੰਮ ਕਰਨ ਹੀ ਕਰਨੇ, ਜੋ ਉਹ ਨੇ ਨਹੀਂ ਜੋ ਬੋਲਾ ਕਿ ਨਹੀਂ ਕਰਨੀ ਤੇ ਉਹ ਨੇ ਉਹ ਕਰਨਾ, ਹੀ ਕਰਨਾ। ਤੁਹਾਡੀ ਛੋਟੀ ਕੁੜੀ ਹੈ, ਉਹ ਕੀ ਕਰਦੀ ਹੈ?
ਉਹ ਵੀ ਸ਼ਰਾਰਤੀ, ਬੜਾ ਸ਼ਕਸ਼ੈਤਾਨ ਹੈਗੀ। ਉਹ ਤੇ ਬਸ ਘਰ ਹੀ ਰੱਖਦੇ ਆ, ਉਹਨੂੰ ਇੱਧਰ ਉੱਧਰ ਲੈ ਕੇ ਹੀ ਨੀ ਜਾਂਦੇ ਫੇਰ ਸ਼ਰਾਰਤਾਂ ਰਿੰਦੀਆਂ ੳਹਦੀਆਂ ਚਾਲੂ
ਅੱਛਾ-ਅੱਛਾ, ਬਦਮਾਸ਼ ਹੈਗੀ ਐਂ।
ਹਮ। ਤੁਸੀਂ ਪਾਇਆ ਕਿੱਥੇ ਬੱਚਿਆਂ ਨੂੰ?
ਨਹੀਂ, ਮੈਂ ਤਾਂ ਬਸ ਸੋਚਦੀ ਪਈ ਸੀ ਕਿੱਥੇ, ਪਾਵਾਂ ਕਿੱਥੇ ਪਾਵਾਂ? ਸੋਚਦੇ- ਸੋਚਦੇ ਹੀ ਸਾਰੀੀਆਂ ਛੁੱਟੀਆਂ ਨਿਕਲ ਗਈ। ਹੁਣ ਸਕੂਲ ਸ਼ੁਰੂ ਹੋ ਗਏ ਨੇ, ਤਾਂ ਸੋਚਿਆ ਕਿ ਹਾਂ ਬਸ ਥੋੜ੍ਹਾ ਨੈਕਸਟ, ਨੈਕਸਟ ਈਅਰ ਵੇਖਾਂਗੀ। ਅਤੇ ਬਸ ਉਹੀ ਪੁੱਛਣਾ ਸੀ ਨਾ ਮੈਂ ਕਿ ਅਗਰ ਅਸੀਂ ਸਕੂਲ ਦਾ ਕੋਈ ਟਾਈਮੀਿੰਗ ਅੱਲਗ ਐ। ਕਿ ਬੱਚਾ ਸਕੂਲੋਂ ਆ ਕੇ ਵੀ ਜਾ ਸਕਦਾ ਹੈ, ਤਾਂ ਮੈਂ ਇਸ ਕਰਕੇ ਮੈਂ ਪੁੱਛਦੀ ਪਈ ਸੀ।
ਦੁਪਹਿਰ ਦੇ ਟਾਈਮ ਹੁੰਦਾ ਨੀ ਨਾ।
ਅੱਛਾ-ਅੱਛਾ।
ਨਾ ਹਾਂ, ਜਾਂ ਸਵੇਰੇ ਜਾਂ ਫਿਰ ਸ਼ਾਮ ਨੂੰ।
ਸਹੀ, ਬੱਚਾ ਸਕੂਲੋਂ ਆ ਕੇ ਵੀ ਸਿੱਖ ਸਕਦਾ।
ਹਾਂ।
ਅੱਛਾ-ਅੱਛਾ ਤੇ ਕਿੰਨਾ ਟਾਈਮ ਲੱਗਦਾ ਸਿੱਖਣ ਨੂੰ?
ਬਾਕੀ ਜੋ ਕਲੱਬ-ਕਲੁੱਬ ਹੈਗੇ ਨੇ, ਜਿਵੇਂ ਮੰਨ ਲਓ ਸਾਡੇ ਇੱਥੇ ਕਲੱਬ ਹੈਗੇ ਨੇ, ਜਿਹਨ੍ਹਾਂ ਚ ਕਲੱਬ ਬਣਾਈ ਜਾਂਦੀ ਮੈਂਬਰਸ਼ਿਪ ਪਾਉਦੀ ਹੈ, ਉਹ ਸਵੀਮਿੰਗਪੂਲ ਪਤਾ ਨੀ ਸ਼ਾਇਦ ਚੌਵੀ ਘੰਟੇ ਖੁੱਲਾ ਹੋਵੇ।
ਸਹੀ ਐ, ਸਹੀ ਐ। ਬਾਕੀ ਇਹ ਪ੍ਰਾਈਵੇਟ ਹੁੰਦੇ ਨੇ, ਜਦੋਂ ਤੁਸੀਂ ਜਾਣਦੇ ਹੋ ਆਪਣੇ ਮੁੰਡਿਆਂ ਨੂੰ ਲੈ ਕੇ ਤਾਂ ਉਹ ਪ੍ਰਾਈਵੇਟ ਐ।
ਉਹ ਸਕੂਲ ਦੇ ਅੰਦਰ ਹੈਗੇ ਨਾ ਜਿਸ ਟਾਈਮ ਸਕੂਲ ਦਾ ਟਾਈਮਿੰਗ ਹੋਏਗੀ ਉਸ ਟਾਈਮ ਤੇ ਆਉਟਰ ਨੂੰ ਆਨ ਨੀ ਦੇਣਗੇ ਨਾ ਜਿਹੜੇ ਆਉਟ ਸਾਈਡਰ ਹੋਣਗੇ ਆਊਟਸਾਈਡਰ ਹੋਣਗੇ।
ਸਹੀ ਕਹਿ ਰਹੇ ਉਹ ਨਹੀਂ ਆਉਣ ਦੇਣਗੇ ਐਨਾ ਦੇ ਸਕੂਲ ਵਿੱਚ ਵੀ ਇਹ ਸਵਿਮਿੰਗ ਪੂਲ ਪਰ ਉਹ ਨਾਂ ਦਾ ਸਵੀਮਿੰਗ ਪੂਲ ਹੈ ਜਿਸ ਤਰ੍ਹਾਂ ਸਾਲ ਸਾਲ ਵਿੱਚ ਤਿੰਨ ਵਾਰੀ ਲੈ ਕੇ ਜਾਂਦੇ ਨੇਹੇ ਉਹ ਵੀ ਗਰਮੀਆਂ ਗਰਮੀਆਂ ਵਿੱਚ ਕਿ ਹਾਂ ਆ ਦਸ ਉਸ ਤੋਂ ਬਾਅਦ ਫਿਰ ਉਹਨਾਂ ਦਾ ਬਾਰਿਸ਼ ਦਾ ਹੋ ਜਾਂਦਾ ਕਿ ਹੁਣ ਹਨੇਰੀ ਆ ਗਈ ਹੁਣ ਮੀਂਹ ਆ ਗਿਆ ਹੁਣ ਪਾਣੀ ਗੰਦਾ ਹੋ ਗਿਆ। ਤ ਇੱਕ ਹਫ ਇਹ ਇੱਕ ਦਿਨ ਛੋਟੀ ਕੁੜੀਆਂ ਦਾ ਹੋਏਗਾ ਫੇਰ ਇੱਕ ਦਿਨ ਵੱਡੇ ਮੁੰਡੇ ਦਾ ਹੋਏਗਾ। ਤੇ ਮਤਲਬ ਕਲਾਸ ਵਾਈਜ਼ ਲੈਂਦੇ ਨੇ ਬਸ ਇਹ ਕਿ ਵੱਡੇ ਬੱਚੇ ਫੇਰ ਫੋਰਥ ਤੋਂ ਬਾਅਦ ਬੰਦ ਹੋ ਜਾਂਦਾ ਸਵੀਮਿੰਗ
ਉਹ ਸਕੂਲ ਵਾਲੇ ਤੇ ਇੰਜ ਹੈਗੇ ਜੀ ਬਸ ਉਹਨਾਂ ਨੇ ਆਪਣੀ ਐਡਵਰਟੀਜਮੈਂਟ ਕਰਨੀ ਬਸ। ਲਾਲਚ ਦਿੰਦੇ ਨੇ ਸਾਡੇ ਕੋਲ
ਬਿਲਕੁਲ ਬਿਲਕੁਲ ਸਾਲ ਵਿਚ ਤਿੰਨ ਬਸ ਤਿੰਨ ਵਾਰੀ ਲੈਕੇ ਜਾਂਦੇ ਨੇ ਸਵਿਮਿੰਗ ਤਾਂ ਉਹਦੇ ਵਾਸਤੇ ਵੀ ਸਵੀਮਿੰਗ ਕੋਸਟੀਊਮ ਲੈ ਕਰ ਆਉ ਚਸ਼ਮਾ ਲੈ ਕਰ ਦਉ। ਹਰ ਇੱਕ ਚੀਜ਼ ਲੈ ਕਰ ਦਿਉ ਇਹਨਾਂ ਨੂੰ ਫਿਰ ਬੱਚੇ ਜ਼ਿੱਦ ਕਰਦੇ ਨੇ ਮੈਨੂੰ ਮੈਨੂੰ ਵੀ ਚਾਹੀਦਾ ਹੈ ਮੈਨੂੰ ਵੀ ਚਾਹੀਦਾ ਔਰ ਕਰਨਾ ਕੁਛ ਹੈ ਨਹੀਂ ਸਵੀਮਿੰਗ ਪੂਲ ਵਿੱਚ ਜਾ ਕੇ ਸਕੂਲ ਦੇ। ਬਸ ਮਸਤੀ ਕਰਨੀ ਹੈ ਪਾਣੀ ਉਛਾਲਣਾ ਹੈ ਚਲੋ ਜੀ ਹੋ ਗਿਆ।
ਕੁਛ ਨੀ ਹੈ ਬਸ।
ਔਰ ਤੁਹਾਨੂੰ ਕੀ ਲੱਗਦਾ ਬੱਚੇ ਨੇ ਕੀ ਕੀ ਸਿੱਖਣਾ ਚਾਹੀਦਾ ਹੈ?
ਮੈਂ ਤੇ ਇਹੀ ਪ੍ਰੈਫਰੈਂਸ ਕਰਦਾ ਬੱਚੇ ਨੂੰ ਇਹੋ ਜਿਹੀਆਂ ਚੀਜ਼ਾਂ ਸਿਖਾਉ ਜਿਹਦੇ ਚ ਉਹਦਾ ਮਾਇੰਡ ਡਿਵੈਲਪ ਹੋਵੇ। ਮਾਇੰਡ ਡਿਵਲਪ ਦੀਆਂ ਗੇਮਾਂ ਬੜੀਆਂ ਹੁੰਦੀਆਂ ਅਜ ਕੱਲ ਅਗਰ ਅਸੀਂ ਦੇਖੀਏ ਯੂਟਿਊਬ ਤੇ ਵੀ। ਆਸਾਨ ਆਸਾਨ ਗੇਮਾਂ ਹੁੰਦੀਆਂ ਰਾਈਟ ਹੈਂਡ ਲੈਫਟ ਹੈਂਡ ਯੂਜ ਕਰਨਾ।
ਹਾਂਜੀ ਹਾਂਜੀ ਹਾਂ।
ਔਰ ਕਾਉਂਟਿੰਗ ਕਾਉਂਟਿੰਗ ਨਾਲ ਗੇਮ ਗੇਮਾਂ ਹੁੰਦੀ ਹੈ ਕਾਉਂਟਿੰਗ ਵਾਲੀ ਗੇਮਾਂ ਹੁੰਂਦੀਆਂ ਹੈ। ਇਹੋ ਜਿਹੀਆਂ ਚੀਜ਼ਾਂ ਨਾਲ ਅਗਰ ਬੱਚਾ ਕਿਉਂਕਿ ਇਹ ਨਾ ਆਉਣ ਵਾਲੇ ਟਾਈਮ ਵਿੱਚ ਸਕੂਲਾਂ ਦਾ ਕੀ ਹੈਗਾ ਇਹਨਾਂ ਨੇ ਉਹੀ ਉਹ ਪੁਰਾਣੇ ਜੋ ਐਜੂਕੇਸ਼ਨ ਨਾ ਉਹੀ ਚੱਲਦਾ ਆ ਰਿਹਾ।
ਔਰ ਉਹਨਾਂ ਦਾ ਜ਼ਿਆਦਾ ਲਾਈਫ ਹੀ ਸਾਡੇ ਇਥੇ ਯੂਜ ਹੁੰਦਾ ਹੈ ਨੀ ਕਿਉਂਕਿ ਜਿਵੇਂ ਜ਼ਿਆਦਾ ਯੂਥ ਤਾਂ ਫਾਈਨੈਂਸ਼ੀਅਲੀ ਬੰਦਾ ਕਿਵੇਂ ਆਪਣੇ ਆਪ ਨੂੰ ਸਟੇਬਲ ਕਰੇ ਉਹ ਜ਼ਿਆਦਾ ਜ਼ਰੂਰੀ ਹੈ ਨਾ ਜਾਣਕਾਰੀ।
ਬਿਲਕੁਲ ਬਿਲਕੁਲ ਸਹੀ ਗੱਲ।
ਫਾਈਨੈਂਸ ਆਪਣੇ ਆਪ ਨੂੰ ਕਿਵੇਂ ਮਜ਼ਬੂਤ ਕਰੇ ਉਹ ਕਿਵੇਂ ਉਹ ਫਾਈਨੈਂਸ਼ੀਅਲੀ ਸਟਰੋਂਗ ਹੋ ਚੀਜ਼ਾਂ ਦੀ ਇਹ ਚੀਜ਼ ਦੀ ਨੌਲੇਜ ਮਿਲਦੀ ਨਹੀ ਸਕੂਲੇ ਉਹ ਉਹੀਉ ਪੁਰਾਣੀ ਹਿਸਟਰੀਆਂ ਚੱਲੀ ਜਾ ਰਹੀਆਂ ਪੁਰਾਣੇ ਫਾਰਮੂਲੇ ਚੱਲੇ ਜਾ ਰਹੇ ਨੇ ਮੈਥ ਦੇ
ਬਿਲਕੁਲ ਸਹੀ ਗੱਲ, ਬੱਚੇ, ਬੱਚੇ ਵੀ ਬੋਰ ਹੋ ਜਾਂਦੇ ਨੇ ਕਿ ਅਸੀਂ ਬੋਰ ਹੁੰਦੇ ਪੲਏ ਹਾਂ ਕਿ ਅਸੀਂ ਬੱਚੇ ਦ ਇਹੀ ਵੇਖਣੀ ਪਈ ਹੈ ਕਿ ਇਹੀ ਸਟੱਡੀਜ਼ ਹੈ ਇਹੀ ਹੈ ਕੁ ਸਭ ਕੁਛ ਪੁਰਾਣੇ ਜ਼ਮਾਨਾ ਤੋਂ ਇਹੀ ਚੱਲਦਾ ਪਿਆ, ਕੁਛ ਨਯਾ ਹੈ ਹੀ ਨਹੀਂ
ਬਿਲਕੁਲ ਫੋਰਨ ਇਚ ਤੇ ਬੱਚੇ ਨੇ ਕਰਨਾ ਕੀ ਹੈ ਬੱਚੇ ਨੂੰ ਹਿਸਾਬ ਨਾਲ ਸਿਖਉਂਦੇ ਨੇ, ਬੱਚੇ ਨੇ ਅਗਰ ਬਿਜਨਸ ਕਰਨਾ ਤੇ ਉਹਨੂੰ ਬਚਪਨ ਤੋਂ ਹੀ ਬਿਜਨਸ ਸਿਖਾਣਾ ਸ਼ੁਰੂ ਕਰ ਦਿੰਦੇ ਨੇ ਫੋਰਨ ਵਿੱਚ
ਬਿਲਕੁਲ ਸਹੀ ਗੱਲ ਹੈ, ਚੰ
ਬਚਪਨ ਤੋਂ ਹੀ ਫਾਈਨਾਂਸ ਤੋਂ ਹੀ ਸਿਖਉਣਾ ਸ਼ੁਰੂ ਕਰ ਦਿੰਦੇ ਨੇ, ਬਈ ਤੂੰ ਚਲੋ ਫਾਈਨਾਂਸ ਕਰਨਾ ਹੈ ਕਿੱਥੋਂ ਪੈਸੇ ਅਰੇਂਜ ਕਰਨੇ ਨੇ, ਕਿੱਥੇ ਲਗਾਣੇ ਨੇ, ਕਿੱਥੇ ਸ਼ੇਅਰ ਮਾਰਕੀਟ ਖੇਲਣੀ ਹੈ ਕਿੱਥੇ ਕੀ ਕਰ, ਹਰ ਚੀਜ਼ ਦੀ ਨੌਲੇਜ ਦਿੱਤੀ ਜਾਂਦੀ ਹੈ, ਸਾਡੇ ਇੱਥੇ ਹੈ ਹੀ ਨਹੀਂ ਏ ਸਿਸਟਮ
ਬਿਲਕੁਲ ਸਹੀ ਗੱਲ ਹੈ ਹੋਰ ਦੱਸ, ਬਸ ਕੁਛ ਨਹੀਂ, ਬਸ ਮੈਂ ਇਸ ਕਰਕੇ ਫੋਨ ਕੀਤਾ ਸੀ ਕਿਵੇਂ ਪੁੱਛਿਆ ਕਿ, ਕੀ ਬਸ ਸਮਝ ਨਹੀਂ ਆਉਂਦੀ ਨਾ ਕਿ ਬੱਚਿਆਂ ਨੂੰ ਕਿੱਥੇ ਪਾਈਏ ਤੇ ਕਿੱਥੇ ਨਹੀਂ ਪਾਇਆ ਉਹ ਛੁੱਟੀਆਂ ਵੀ ਨਿਕਲ ਜਾਂਦੀਆਂ, ਸਾਰੇ ਨਿਕਲ ਜਾਂਦੀਆਂ ਕਿ ਇਹੀ ਸੋਚ- ਸੋਚ ਕੇ, ਕਿ ਬੱਚਿਆਂ ਨੂੰ ਕਿੱਥੇ ਤਾਂ, ਜਦੋਂ ਛੁੱਟੀਆਂ ਸ਼ੁਰੂ ਹੁੰਦੀਆਂ ਤੋ ਲੱਗਦਾ ਹੈ ਕਿ ਹਾਂ ਬਸ ਬੱਚਿਆਂ ਨੂੰ ਨਾ ਕਿੱਥੇ ਤਾਂ ਪਾਉਣਾ ਹੈ ਉਹ ਜਿਸ ਤਰ੍ਹਾਂ, ਜਿਸ ਤਰ੍ਹਾਂ ਛੁੱਟੀਆਂ ਖ਼ਤਮ ਹੁੰਦੀ ਰਹਿੰਦੀਆਂ ਨੇ ਫਿਰ ਲੱਗਦਾ ਕਿ ਰਹਿਣਾ ਹੀ ਦੋ ਸਕ, ਹੁਣ ਤਾਂ ਸਕੂਲ ਸ਼ੁਰੂ ਹੋ ਜਾਣਗੇ
ਹਾਂ ਹਾਂ ਬਾਕੀ ਕੋਈ ਨੀ ਬੱਚੇ ਦੀ ਏਜ ਦੇ ਅਕੋਰਡਿੰਗ ਬੱਚਾ ਆਪਣੇ ਆਪ ਸਿੱਖਦਾ ਜਾਂਦਾ ਸਭ ਕੁਛ, ਬਸ ਥੋੜ੍ਹਾ ਜਿਹਾ ਧਿਆਨ ਰੱਖੋ ਬੱਚਾ ਕਰਦਾ ਕੀ ਪਿਆ ਹੈ, ਬੱਚੇ ਦੀ ਐਕਟੀਵਿਟੀ ਤੇ ਨਜ਼ਰ ਰੱਖੋ, ਬੱਚਾ ਦੇਖਦਾ ਕੀ ਪਿਆ
ਬਿਲਕੁਲ- ਬਿਲਕੁਲ
ਬਸ ਇਹ ਚੀਜ਼ਾਂ ਨਾਲ ਧਿਆਨ ਰੱਖੋ, ਬੱਚੇ ਨੂੰ ਤੇ, ਏਜ ਦੇ ਅਕੋਰਡਿੰਗ ਕਰ ਹੀ ਲਏਗਾ ਕੁਛ ਨਾ ਕੁਛ
ਬਿਲਕੁਲ, ਅੱਜ- ਕੱਲ੍ਹ ਦੇ ਪੇਰੈਂਟਸ ਨੂੰ ਨਾ ਜ਼ਿਆਦਾ ਹੈ ਕਿ ਸਾਡੇ ਬੱਚੇ ਨੂੰ ਸਭ ਕੁਛ ਆਉਣਾ ਚਾਹੀਦਾ ਹੈ ਪਹਿਲੇ ਦੇ ਜ਼ਮਾਨੇ, ਐਸਾ ਕੁਛ ਨਹੀਂ ਸੀ, ਕਿ ਹਾਂ ਬਸ ਬੱਚਾ ਪੜ੍ਹਾਈ ਕਰਦਾ ਪਿਆ, ਬਸ ਹੋ ਗਿਆ, ਖੇਡ ਕੂਦ ਕਰਦਾ ਪਿਆ, ਬਸ ਹੋ ਗਿਆ ਕੁਛ ਹੋਰ ਸਿੱਖਣ ਦੀ, ਕੋ ਕੁਛ ਹੋਰ ਐਕਟੀਵਿਟੀ ਸਿਖਾਣ ਦੀ ਪਹਿਲੇ ਕੋਈ ਸੋਚ ਹੀ ਨਹੀਂ ਸੀ, ਹੁਣ ਤਾਂ ਹਰ ਇੱਕ ਇਹੀ ਸੋਚਦਾ ਨਾ ਕਿ ਮੇਰੇ ਬੱਚੇ ਨੂੰ ਇਹ ਵੀ ਆਉਣਾ ਚਾਹੀਦਾ, ਮੇਰੇ ਬੱਚੇ ਨੂੰ ਉਹ ਵੀ ਆਉਣਾ ਚਾਹੀਦਾ, ਮੇਰੇ ਬੱਚੇ ਨੂੰ ਸਾਰਾ ਕੁਛ ਆਉਣਾ ਚਾਹੀਦਾ
ਹਾਂਜੀ-ਹਾਂਜੀ
ਜੀ ਮੇ, ਚਾਹੇ ਉਹ ਬੱਚਾ ਛੋਟਾ ਹੋਏ ਪਰ ਸਾਰੇ ਇਹੀ ਸੋਚਦੇ ਨੇ ਨਾ ਕਿ ਮੇਰੇ ਬੱਚੇ ਨੂੰ ਵੀ ਇਹ ਸਵਿਮਿੰਗ ਆਉਣੀ ਚਾਹੀਦੀ, ਮੇਰੇ ਬੱਚੇ ਨੂੰ ਬੋਕਸਿੰਗ ਵੀ ਆਉਣੀ ਚਾਹੀਦੀ, ਮੇਰੇ ਬੱਚੇ ਨੂੰ ਸਕੇਟਿੰਗ ਵੀ ਆਉਣੀ ਚਾਹੀਦੀ ਏ ਡਾਂਸਿੰਗ ਵੀ ਆਉਣੀ ਚਾਹੀਦੀ, ਚੰਗਾ -ਚੰਗਾ ਡਾਂਸ ਵੀ ਕਰਨਾ ਉਹਨੂੰ ਆਉਣਾ ਚਾਹੀਦਾ ਤੇ ਅੱਜ- ਕੱਲ ਸਾਰੇ ਪੇਰੈਂਟਸ ਇਹੀ ਸੋਚਦੇ ਕਿ ਮੇਰਾ ਬੱਚਾ ਆਲ ਰਾਊਂਡਰ ਹੋਣਾ ਚਾਹੀਦਾ
ਚਲੋ ਕੋਈ ਨੀ ਜੀ ਚੰਗਾ ਜੀ, ਫੇਰ ਕਰਦੇ ਗੱਲ
ਹਾਂਜੀ -ਹਾਂਜੀ -ਹਾਂਜੀ ਠੀ, ਸਤਿ ਸ਼੍ਰੀ ਅਕਾਲ ਜੀ
ਅਸਲ